ਹਾਂਜੀ, ਕਿਆ ਹਾਲ ਚਾਲ ਐ
ਸਤਿ ਸ਼੍ਰੀ ਅਕਾਲ ਮੈਮ
ਹਾਂਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਓ
ਹਾਂਜੀ, ਹਾਂਜੀ
ਹੋਰ ਕੀ ਕਰਦੇ ਪ
ਕੁਛ ਨੀ ਮੈ ਸਿਲੰਡਰ ਲੈ ਕੇ ਆਇਆ ਸੀਗਾ ਸਿਲੰਡਰ ਚੇਂਜ ਕਰ ਰੇਆ ਸੀਗਾ
ਅੱਛਾ ਜੀ ਹਾਂ ਸਿਲੰਡਰ ਚ ਬੜੀ ਪ੍ਰੋਬਲਮ ਹੋਈ ਪਈ ਹਾਂਜੀ ਸਿਲੰਡਰ ਦੇ ਬੜੀ ਮੁ ਪੈਲਾਂ ਮਿਲਦਾ ਹੀ ਨੁ ਨਹੀਂ ਸਿਲੰਡਰ ਤੇ ਬਹੁਤ ਬੁਰਾ ਹਾਲ ਹੈ ਸਿਲੰਡਰ ਦਾ
ਸਲੇ ਡਰ ਸਿਲੰਡਰ ਸਾਡੇ ਨਾ ਉਥੇ ਨਾ ਬੁਰਾ ਹੋ ਹੋਇਆ ਪਿਐ ਇੱਕ ਤਾਂ ਨਾ ਕੈ ਰੇ ਕੀ ਜੇੜ੍ਹੇ ਮਤਲਬ ਪੀ ਐਮ ਇੱਕ ਹੁੰਦੀ ਆ ਜੀ ਸਾਡੀ ਯੋਜਨਾ ਚੱਲੀ ਸੀ ਪੀ ਐਮ ਪੀ ਐਮ ਦੀ।
ਹਾਂਜੀ-ਹਾਂਜੀ
ਓ ਸ ਅੰਦਰ ਨਾ ਪੈਲਾਂ ਤਾਂ ਕੈ ਰੇ ਸੀ ਕਿ ਪੈਲਾਂ ਤਾਂ ਕੈ ਰੇ ਸੀਗੇ ਅਠਾਈ ਦਿਨਾਂ ਬਾਦ ਸਿਲੰਡਰ ਮਿਲੁਗਾ। ਤੇ ਓ ਤੇ ਬਾਦ ਓ ਤੇ ਬਾ
ਮਗਰੋਂ ਹੁਣ ਪੰਜਾਹ ਦਿਨਾਂ ਬਾਦ ਸਿਲੰਡਰ ਦੇ ਰੇ ਐ
ਹਾਂਜੀ-ਹਾਂਜੀ ਹੁਣ ਸਾਡੇ ਵੀ ਇੱਥੇ ਬੜਾ ਰੌਲਾ ਪਿਆ ਸਿਲੰਡਰ ਪੈਲੇ ਈ ਸਾਡੇ ਤੇ ਮਿਲਦਾ ਈ ਨੀ ਪੰਤਾਲੀ ਦਿਨ ਬਾਦ ਬੁੱਕ ਮਿਲਦਾ ਈ ਨੀ ਪੰਤਾਲੀ ਦਿਨ ਬਾਦ ਬੁਕ ਹੁੰਦਾਸਿਲੰਡਰ ਪੰਤਾਲੀ ਦਿਨ ਬਾਦ ਮਿਲਦਾ ਜਾ ਕੇ ਪੰਤਾਲੀ ਦਿਨ ਕਿੱਥੇ ਲੰਗਦਾ ਸਿਲੰਡਰ ਸਿਲੰਡਰ। ਪੰਤਾਲੀ ਦਿਨ ਤਾ ਬਿਲਕੁੱਲ ਨੀ ਲੰਘਦਾ ਹੈਗਾ।
ਨਈ ਸਾਡੇ ਹੁਣ ਤਾਂ ਪੰਜਾਹ ਦਿਨਾਂ ਵੱਧ ਸਾਡੇ ਨਾ ਪੰਜਾਹ ਦਿਨਾਂ ਬਾਦ ਬੁੱਕ ਹੋ ਰਿਐ।
ਤਾਂ ਕਾਫੀ ਪ੍ਰੋਬਲਮ ਹੋਗੀ ਨਾ ਜਾ ਤਾਂ ਅੱਗੇ ਠੀਕ ਸੀਗਾ ਜੇੜਾ ਪੱਚੀ ਦਿਨ ਬਾਦ ਹੋ ਜਾਂਦਾ ਸੀ ਵੀਹ ਦਿਨ ਬਾਦ ਪੱਚੀ ਦਿਨ ਬਾਦ ਹੁਣ ਤਾਂ ਬਲੈਕ ਚ ਵੀ ਨੀ ਦਿੰਦੇ ਬਲੈਕ ਚ ਵੀ ਤਿੰਨ ਹਜ਼ਾਰ ਪੈਂਤੀ ਸੌ ਏਦਾਂ ਦੇਣ ਦੇ ਸਿਲੰਡਰ ਬਲੈਕ ਚ ਵੀ।
ਸਾਰਿਆਂ ਕੋਲ ਸਿਲੰਡਰ ਪਏ ਜੀ ਸਾਰਿਆਂ ਕੋਲ ਕੰਪਨੀਆਂ ਕੋਲ ਹੈਗੇ ਮਗਰ ਓ ਪੈਸੇ ਕਮਾਣੇ ਉਨਾਂ ਨੂੰ।
ਪੈਸੇ ਕਮਾਣੇ ਨੇ ਹਾਂਜੀ ਮੈਂ ਤਾਂ ਏ ਪੁੱਛਿਆ ਮੈਂ ਕਿਆ ਮੈਂ ਕਿਆ ਚਲੋ ਬਲੈਕ ਚ ਦੇ ਦੋ ਬਲੈਕ ਚ ਜੋ ਰੇਟ ਸੁਣਿਆ ਮੈਂ ਤੇ ਸ਼ੋਕ ਸੁਣ ਕੇ ਮੈਂ ਕਾ ਇੰਨਾ ਰੇਟ ਮੈਂ ਕਾ ਨਈ ਇੰਨਾ ਚੰਗਾ ਮੈਂ ਕਾ ਕਿਸੇ ਕੋ ਦੀ ਉਦਾਰਾ ਮੰਗ ਲੋ।
ਪਿਛਲੀ ਵਾਰ ਸਾਡੇ ਬੋਤ ਦਿੱਕਤ ਹੋਈ ਸੀ ਅਸੀਂ ਨਾ ਬਲੇਕ ਚ ਲੈ ਕੇ ਆਏ ਸੀ ਸਿਲੰਡਰ ਫਿਰੋਂ ਕੰਪਨੀ ਕੋਲ ਈ ਜੇੜੇ ਸਿਲੰਡਰ ਦਿੰਦੇ ਨੇ ਏਜੰਸੀ
ਹਾਂਜੀ-ਹਾਂਜੀ
ਅਸੀਂ ਓਨਾਂ ਕੋਲੋਂ ਓਨਾਂ ਕੋਲ ਲੈ ਕੇ ਆਏ ਸੀ ਸਭ ਕੁੱਛ ਸਿਲੰਡਰ ਪਏ ਸੀ ਓਨਾਂ ਕੋਲ ਆ ਹੀ ਨ ਸਿਲੰਡ ਨੇ ਓਨਾਂ ਕੋਲ
ਹਾਂਜੀ-ਹਾਂਜੀ
ਕੈਂਦੇ ਸਿਲੰਡਰ ਲੈਣਾ ਐ ਤੇ ਬਈ ਇੰਨੇ ਪੈਸੇ ਇੰਨੇ-ਇੰਨੇ ਪੈਸੇ ਲੱਗਣਗੇ। ਇੰਨੇ ਪੈਸੇ ਲੱਗਣਗੇ ਹੈਗੇ ਤਾਂ ਦੇ ਦਿਓ ਨਈ ਤਾਂ ਹੋਰ ਕੋਈ ਲੈਜੂਗਾ।
ਹਾਂ ਹੋਰ ਕੋਈ ਲੈਜੂਗਾ ਏਦਾ ਈ ਕਰਦੇ ਆ ਸਿਲੰਡਰ ਹੁਣ ਜੇੜੇ ਦੁਕਾਨਾਂ ਦਕੂਨਾਂ ਵਾਲੇ ਓਨਾਂ ਵਿਚਾਰਿਆ ਨੂੰ ਚਾਈਦੇ ਹੁੰਦੇ ਓ ਕੀ ਕਰਨ ਵਿਚਾਰੇ ਓ ਵਿਚਾਰੇ ਮਜਬੂਰੀ ਵਿੱਚ ਦੇਈ ਜਾਂਦੇ। ਪੈਸੇ ਤੇ ਸਿਲੰਡਰ ਖਰੀਦੀ ਜਾਂਦੇ ਖਰੀਦੀ ਜਾਂਦੇ ਓ ਤੇ ਹੁਣ ਓਨਾਂ ਦੇ ਚੱਲ ਜਾਂਦਾ ਪਰ ਸਾਡਾ ਬ ਜੇੜੇ ਫੈਮਿਲੀਏ ਸਾਡਾ ਬਜਟ ਹਿਲ ਜਾਂਦਾ ਨਾ ਫਿਰ ਇੰਨਾ ਮੇਂਗਾ
ਇਕ ਦੂਜੀ ਗਲ ਦੂਜੀ ਕਿੱਥੇ ਪੰਜ ਸੌ ਰੁਪਇਆ ਸੈਂਡ ਹੁੰਦਾ ਸੀਗਾ ਜੀ।
ਬਸ-ਬਸ
ਓਸ ਟਾਈਮ ਲੱਗਦਾ ਸੀਗਾ ਕਿੰਨਾ ਮਹਿੰਗਾ ਮੈਂ ਹੁਣ ਇੱਕ ਹਜ਼ਾਰ ਰੁਪਇਆ ਸੱਡ ਕਰਤਾ ਹੁਣ ਸਾਡੇ ਨਾਲ, ਚਾਰ ਪੰਜ ਦਿਨ ਪੈਲਾਂ ਅੱਜ ਤੋਂ ਦਸ ਦਿਨ ਪੈਲਾਂ, ਸਾਢੇ ਨੌ ਸੌ ਰੁਪਏ ਦਾ ਸੀਗਾ ਤੇ ਅੱਜ ਓ ਦਾ ਕਰਤਾ।
ਹਾਂਜੀ, ਹਾਂਜੀ।
ਹੁਣ ਤਾਂ ਕੈ ਰੇ ਕੀ ਸਿਲੰਡਰ, ਹਾਂਜੀ?
ਨਾਲੇ ਕੇਂਦੇ ਹੁਣ ਲੜਾਈ ਲੁੜਈ ਖਤਮ ਹੋ ਗਈ ਐ, ਤੇ ਹੁਣ ਸਿਲੰਡਰ ਦੀ ਕਿੱਲਤ ਖਤਮ ਹੋ ਜਾਣੀ ਐ, ਦੇਖੋ ਕੀ ਕਰਦੇ ਆ।
ਨਈ ਜੀ ਨਈ ਸਿਲੰਡਰ ਤਾਂ ਖਤਮ ਕਰਤੇ, ਮਗਰ ਓਨਾ ਦੀ ਆਪ ਦੀ ਕੰਪਨੀ ਐ ਜੀ ਓ ਨਾ ਹੁਣ ਸਾਡੇ ਤੇ ਇੱਥੇ ਕੈ ਰੇ ਕੀ, ਜਿਵੇਂ ਕੀ ਸਿਲੰਡਰ ਹੈਗੇ ਨਾ, ਓ ਬੰਦ ਕਰਨਗੇ।
ਬੰਦ ਕਰਨਗੇ, ਹਾਂ, ਪਾਈਪਾਂ ਦਾ ਸਿਸਟਮ ਚੱਲੂਗਾ ਨਾ।
ਓ ਸਾਡੇ ਨਾਲ ਏਥੇ ਕੈ ਰਿਆ, ਕਿ ਮਕਾਨਾਂ ਦੇ ਅੰਦਰ ਨਾ ਖੁਦਾ ਮਤਲਬ ਕਰਕੇ ਪਾਈਪਾਂ ਫਿੱਟ ਕਰ, ਫਿੱਟ ਕਰਨਗੇ ਓਦੇ ਅੰਦਰ। ਓਹੀ ਸਿਸਟਮ, ਮੈਂ ਕਰਨਗੇ ਓ।
ਕਈ ਸ਼ਹਿਰਾਂ ਵਿੱਚ ਹੋ ਗਿਆ ਉਇਆ ਸਿਸਟਮ, ਇਹ ਲੁਧਿਆਣੇ ਵਗੈਰਾ ਲਗਾ ਲੋ, ਫਗਵਾੜੇ ਵਗੈਰਾ ਲਗਾ ਲੋ। ਉੱਥੇ ਸਿਸਟਮ ਚੱਲਦਾ ਪਿਆ ਵਾ, ਉਹ ਵਧੀਆ ਵਾ ਸਿਸ
'ਨ ਸਾਡੇ ਅਰੀ, ਸਾਡੇ ਅਰੀ 'ਚੁ ਲੇ ਮਗਰ ਇਹ ਮੇ ਕਿ, ਉੱਥੇ ਜਿੰਨੀ ਤੁਸੀਂ ਮਤਲਬ ਕਰੋਗੇ, ਉਨੀ ਖਰਚਾ ਹੋਊਗਾ।
ਹਾਂਜੀ-ਹਾਂਜੀ, ਹਾਂ ਜਦੋ ਵਾਈ ਫਾਈ ਦਾ ਬਿੱਲ ਲਗਾ ਲੋ, ਮ੍ਹੀਨੇ ਦਾ ਜਿੰਨਾ ਹਾਂਜੀ ਰਿਚਾਰਜ ਕਰਨਾ।
ਉਹਨੂੰ ਆਪਾਂ ਵੇਖਦੇ ਆ, ਕਿ ਉੱਥੇ ਜਿਹੜੀ ਗੈਸ ਆ ਰੀ ਐ
ਹਾਂਜੀ‌।
ਉਹ 'ਚ, ਉਹਦਾ ਫੇਰ ਗੈਸ ਈ ਐ। ਫੇਰ ਗੈਂਸ, ਗੈਂਸ ਈ ਐ, ਇੱਥੇ ਕਹਿ ਰਿਹਾ ਗੈਂਸ ਖਤ ਤਮ ਹੋ ਗਏ, ਉੱਥੇ ਕਹਿ ਰੀ ਅ ਗੈਸ ਹੋਊਗੀ।
ਹਾਂ, ਉਹ ਜੀਤੇ ਪਤਾ ਨੀ ਕੀ ਮੇ ਲਗਦਾ ਮੇ ਸਿਸ ਟਮ ਈ ਇਹੀ ਕਰਨਾ ਵਾ, ਉਹ ਤਾਂ ਸਿਲੰਡਰ ਸਿਸਟਮ ਖਤਮ ਕਰਕੇ 'ਤੇ ਪਾਈਪਾਂ ਦਾ ਸਿਸਟਮ ਕਰਨਾ ਇਹਨਾਂ ਨੇ ਤਾਂ ਕਰਕੇ, ਸ਼ਾਇਦ ਹੋ ਸਕਦਾ ਥੋੜਾ ਬਹੋਤ ਏਦਾਂ ਕਰੀ ਜਾਣ, ਪਹਿਲਾਂ 'ਤੇ ਪਿੰਡਾਂ-ਪਿੰਡਾਂ ਵਿੱਚ ਬੜੇ ਜਣੇ ਆਂਦੇ ਹਨ।
ਔਣ ਲਾਈਟ ਐ
ਹਾਂਜੀ।
ਕਹਿਣ ਦੀ ਫ੍ਰਰੀ ਐ, 'ਤੇ ਕਹਿਣ ਦੀ ਕੁਛ ਨੀ ਹੈਗਾ ਸਿਸਟਮ, ਪਤਾ ਨੀ ਕੀ ਕਰ ਰੱਖਿਆ ਕਰਕੇ, ਪੈਸੇ ਕਮਾਣ ਅ ਚੱਕਰ ਏਹਨਾ ਨੂੰ।
ਬਸ-ਬਸ, ਮੇਨ ਪੈਸੇ ਕਮਾਣ ਦਾ, ਹੂੰ। ਕੀ ਕਹਿ ਸਕਦੇ ਓ, ਹੁਣ ਆਪਣੀ ਲੋੜ ਦਾ ਕੋਈ ਮੁੱਲ ਨੀ ਹੈਗਾ, ਸਿਲੰਡਰ ਵਗੈਰਾ ਸਰਦਾ ਵੀ ਹੈ ਨੀ ਨਾ। ਖਾਣਾ ਵਗੈਰਾ ਬਣਾਣਾ, ਬੱਚੇ ਟਿਫਨ ਪੈਕ ਕਰਨੇ ਜਾਂ ਜਾਣਾ ਬੱਚੇ ਜੋਬ 'ਤੇ ਜਾਂਦੀ ਐ, ਬੇਟਾ ਮੇਰਾ ਜੋਬ 'ਤੇ ਜਾਂਦਾ ਟਿਫਨ ਵਗੈਰਾ ਲੈ ਕੇ ਜਾਣਾ ਹੁੰਦਾ ਵਾ, ਬੜਾ ਔਖਾ ਹੋ ਜਾਂਦਾ ਜਾਣਾ ਫਿਰ। ਮੈਨੂੰ ਪਹਿਲੇ ਈ ਹੁਣ ਮੇਰਾ ਪਤਾ ਹੁੰਦਾ ਸਿਲੰਡਰ, 'ਤੇ ਚਲੋ ਮੇਰੇ ਕੋ ਤਿੰਨ-ਤਿੰਨ ਪਏ। ਪਰ ਇਹ ਐ ਦੋ ਖਾਲੀ ਪੇ ਭਰਿਆ ਨੀ ਹੈਗਾ, ਭਰਿਆ ਮੇਰਾ ਹੁਣ ਅੱਠ ਨੌ ਤਰੀਕ ਤੱਕ ਹੋਇਆ ਵਾ 'ਤੇ ਮੇਰਾ 'ਤੇ ਪਹਿਲਾ ਈ, ਮਹੀਨਾ ਇੱਕ ਮਹੀਨਾ ਮਸੀ ਨਿਕਲਦਾ। ਹੁਣ ਅਗਲਾ ਮੇਰਾ ਬੁਕਿੰਗ ਹੋਣਾ, ਸਤਾਈ ਤਰੀਕ ਨੂੰ ਜਾ ਕੇ। ਹੁਣ ਮੈਨੂੰ ਕਿਤੇ ਨਾ ਕਿਤੋ, ਅਰੇਂਜ ਕਰਨਾ ਪੈਣਾ ਹੁ
ਸਿਲੰਡਰ ਤਾਂ, ਸਿਲੰਡਰ ਤਾਂ ਐਵੀ ਐ ਜੀ ਮੇਰੀ ਗੱਲ ਨੂੰ ਕਿ ਹੁਣ ਤਾਂ ਵੱਡਾ ਪਰਿਵਾਰ ਹੋਵੇ, ਇੱਕ ਤਾਂ ਗਰ ਗਰਮੀ ਏਨੀ ਪੈਂਦੀ ਐ, ਕਿ ਬੰਦਾ ਸਿਲੰਡਰ ਯੂਜ ਕਰਨਾ ਪਊਗਾ।
ਕਰਨਾ ਪਊਗਾ ਹਾਂਜੀ, ਚੁੱਲਾ ਵਗੈਰਾ ਵੀ ਨੀ ਬਾਲ ਸਕਦਾ।
ਨਈ-ਨਈ ਚੁੱਲੇ ਚ ਇੰਨੀ ਗਰਮੀ ਏ ਬੰਦਾ ਕਰੂ ਕੀ।
ਕਰੂਗੀ ਹਾਂਜੀ ਉਹੀ ਤੇ ਗਰਮੀ ਵੀ ਬਹੁਤ ਆ ਤੇ ਪਰ ਸਿਲੰਡਰ ਤੇ ਏ ਹੁੰਦਾ ਈਜ਼ੀ ਵੀ ਹੋ ਜਾਂਦਾ ਕੰਮ ਜਲਦੀ-ਜਲਦੀ ਬੰਦਾ ਕਰ ਲੈਂਦਾ।
ਹਾਂਜੀ-ਹਾਂਜੀ, ਸਿਲੰਡਰ ਬਿਨਾਂ ਸਾਨੂੰ ਸਰਦਾ ਨਈ ਜੀ।
ਸਰਦਾ ਨੀ ਹਂ। ਕੋਈ ਨਾ ਕੋਈ ਗੈਸਟ ਆ ਜਾਂਦਾ, ਚੁੱਲ੍ਹੇ ਤੇ ਬੰਦਾ ਕਿੰਨੀ ਦੇਰ ਲੱਗਾ ਰਊਗਾ ਸਿਲਡਰ ਤੇ ਜਲਦੀ-ਜਲਦੀ ਬਣਾ ਕੇ ਗਾਂ ਜਾਂਦਾ।
ਪੁਰਾਣੇ ਲੋਕੀ ਕਹਿੰਦੇ ਐ ਕਿ ਉ ਸਾਡਾ ਟਾਈਮ ਤਾਂ ਮਤਲਬ ਸਾਰੇ ਚੁੱਲ੍ਹੇ ਚ ਬਣਾਉਂਦੇ ਸੀ, ਉਹ ਕਰਦੇ ਸੀ ਮੈਂ ਹੁਣ ਗਰਮੀ ਵੀ ਕਿੰਨੀ ਪੈਦੀ ਐਂ।
ਹਾਂ ਗਰਮੀ ਵੀ ਤਾਂ ਮੇਰੇ ਮਦਰ ਇੰਨ ਲੋ ਵਿਚਾਰੇ ਕੇਂਦੇ ਖੋਵੇ ਚੁੱਲਾ ਲ ਜਲਾਲੋ ਚੁੱਲਾ ਮੈਂ ਕਿਆ, ਮੈਂ ਕਿਆ ਮੇਰੇ ਬਸ ਦ ਕੰਮ ਨੀ ਹੈਗਾ, ਮੈਨੂੰ ਨੀ ਆਂਦਾ ਚੁੱਲਾ ਜਲਾਣਾ ਮੈਂ ਕਿਆ। ਤੁਸੀਂ ਮੈਂ ਕਿਆ ਜਲਾਲੋ ਜਲਾਣਾ ਤੇ ਮੈਂ ਕਿਆ ਮੇਰੇ ਕੋਲ ਨਈ। ਟਾਈਮ ਕਿੰਨਾ ਲਾਗਾ ਬਰਤਨ ਕਿੰਨੇ ਕਾਲੇ ਹੋ ਜਾਂਦੇ, ਬੜਾ ਔਖਾ ਹੋ ਜਾਂਦਾ, ਸਿਲੰਡਰ ਤੇ ਈ ਠੀਕ ਆ।
ਸਿਲੰਡਰ ਤੁਸੀਂ ਮੰਨੋਗੇ ਨੀ ਹੁਣ ਮੇਰੀ ਦੋ ਮ੍ਹੀਨਾ, ਦੋ ਮ੍ਹੀਨਾ ਪਹਿਲਾਂ ਮੇਰੀ ਦੋ ਮ੍ਹੀਨਾ ਪਹਿਲਾਂ
ਹਾਂਜੀ-ਹਾਂਜੀ।
ਹੈਲੋ ਸਿਸਟਰੀ ਮੈਰਿਜ ਹੋਏ ਸਾਨੂੰ ਸਿਲੰਡਰ ਨੀ ਮਿਲੇ ਕਿਤੇ ਵੀ, ਦੋ ਮ੍ਹੀਨਾ ਪਹਿਲਾਂ ਸਿਸਟਰ ਦੀ ਮੈਰਿਜ ਹੋਈ ਸੀ।
ਅੱਛਾ ਜੀ।
ਸਾਨੂੰ ਸਿਲੰਡਰ ਨਈਂ ਮਿਲੇ, ਕਿਤੇ ਵੀ।
ਹਾਂ, ਬੜਾ ਔਖਾ ਸਿਲੰਡਰ ਤੋਂ ਵਗੈਰ ਏ ਤਾਂ ਹੈ ਹੀ ਐ। ਪੂਰੀ ਤਿਆਰੀ ਕਰਨੀ ਪੈਂਦੀ, ਸਿਲੰਡਰ ਦੀ ਤੇ ਮਹੀਨੇ ਤੋਂ ਪਹਿਲੇ।
ਮਹੀਨਾ ਤਾਂ ਛੱਡੋ, ਹੁਣ ਤਾਂ ਪੰਜਾਹ ਦਿਨਾਂ ਵਿੱਚ ਇੱਕ ਸਿਲੰਡਰ ਮਿਲ ਰਿਆ।
ਹਾਂਜੀ, ਹਾਂਜੀ, ਇਹ ਤਾਂ ਆਪਣੀ ਕਾਮਨ ਸੈਂਸ ਆਂ। ਉਨ੍ਹਾਂ ਨੂੰ ਸੋਚਣਾ ਚਾਈਦਾ ਵੀ ਫੈਮਿਲੀ ਵਿੱਚ ਕਿੱਥੋਂ ਇੰਨਾ ਸਿਲੰਡਰ ਨੂੰ। ਨਈਂ ਨਿਕਲਦੇ, ਪਰ ਕਈ ਹੈਗੇ ਸੈ਼ਰ੍ਹ ਇਦਾਂ ਜਿੱਥੇ ਪੱਚੀ-ਪੱਚੀ ਦਿਨਾਂ ਬਾਅਦ ਬੁੱਕ ਹੋਣ ਡਿਆ, ਉਹ ਵੀ ਪੱਚੀ ਦਿਨ ਕੈਅ ਦਿੰਦੇ ਆ। ਇੱਕ ਡੀਐਮਸੀ ਕੋਈ ਕੋਡ ਆਂਦਾ ਵਾ, ਕੋਡ ਤੋਂ ਬਾਅਦ ਫਿਰ ਤੀਜੇ-ਦੂਜੇ ਦਿਨ ਅਗਲੇ ਇੱਕ ਦਿਨ ਸਿਲੰਡ ਫੇਰ ਬੁੱਕ ਕਰਾਓ, ਅਗਲੇ ਦਿਨ ਕੋਡ ਆਂਦਾ ਤੇ ਫਿਰ ਤੀਜੇ ਦਿਨ ਜਾ ਕੇ ਸਿਲੰਡਰ ਮਿਲਦਾ। ਹਂ, ਕੋਡ ਤੋਂ ਬਾਅਦ ਸਿਲੰਡਰ ਆਂਦਾ ਫਿਰ।
ਉਹ ਸਾਡੇ ਨਾਲ ਇਕ ਤਾਂ ਅਸੀਂ ਪਿੰਡ ਚ ਰੇਣੇ ਆਂ। ਏ ਜੇੜੀ ਅਸ ਐਜੰਸੀ ਹੈਗੀ ਨਾ, ਉਹ ਸਾਡੇ ਤੋਂ ਪੰਦਰਾਂ ਕਿਲੋਮੀਟਰ ਦੂਰ ਐ।
ਹਾਂਜੀ ਹਾਂਜੀ
ਜਿਵੇਂ ਅੱਜ ਅਸੀਂ ਕੋਟ ਲੈ ਵੀ ਲਿਆ
ਹਾਂਜੀ।
ਪਹਿਲਾਂ ਕੀ ਸਿਸਟਮ ਸੀਗਾ, ਪਹਿਲਾਂ ਨਾ ਉਹਨਾਂ ਨੇ ਕੁਝ ਸਿਸਟਮ ਵਧੀਆ ਕੀਤਾ ਸੀਗਾ ਕਿ ਇੱਕ ਮੀਨ੍ਹੇ ਚ ਨਾ ਤਿੰਨ ਵਾਰੀ ਉਹਨਾਂ ਦੀ ਗੱਡੀ ਆਂਦੀ ਸੀ ਸਿਲੰਡਰਾਂ ਦੀ। ਪਿੰਡ ਦੇ ਅੰਦਰ ਸਿਲੰਡਰ ਲੈ ਕੇ। ਹੁਣ ਕੀ ਸਿਸਟਮ ਕਰਤਾ ਕੀ ਹੁਣ ਮਹੀਨੇ ਚ ਇੱਕ ਵਾਰੀ ਆਉਂਦੀ ਐ।
ਹਾਂ, ਮਹੀਨੇ ਵਿੱਚ ਇੱਕ ਵਾਰੀ ਆਉਂਦੀ ਜੇ ਐਮਰਜੰਸੀ ਚਾਈਦਾ ਤੇ ਉਥੇ ਆਓ ਕੰਪਨੀ ਚ ਇਦਾਂ ਈ ਕਰਦੇ ਆ ਸਾਰੇ।
ਕੰਪਨੀ ਚ ਕੰਪਨੀ ਜਾਣਾ ਪਊਗਾ ਤੇ। ਜਿਹੜਾ ਜਾਂਦਾ ਬਜ਼ਾਰ ਬੰਦਾ
ਹਾਂਜੀ, ਹਾਂ ਛੁੱਟੀ ਲੈਣੀ ਪਊਗੀ।
ਹਾਂ ਜੀ, ਇਸ ਕਰਕੇ ਹੁਣ ਸਿਲੰਡਰ ਲੈਣਾ ਬੋਹਤ ਜ਼ਿਆਦਾ ਮੁਸ਼ਕਲ ਹੋਇਆ ਪਿਆ।
ਬੋਤ ਬੋਤ ਪਹਿਲੇ ਤੇ ਇੱਥੇ ਸਾਡੇ ਇਥੇ ਲਾਈਨਾਂ ਵਿੱਚ ਖੜ੍ਹੇ ਹੋਣਾ ਪੈਂਦਾ ਸੀ। ਰਾਤੀ ਲੋਕੀ ਸਵੇਰੇ ਨੌਂ ਵਜੇ ਸਿਲੰਡਰਾਂ ਦੀ ਗੱਡੀ ਆਣੀ, ਲੋਕ ਰਾਤ ਦੇ ਚਾਰ ਵਜੇ ਰੇ ਤਿੰਨ ਵਜੇ ਉੱਠ ਕੇ, ਸਿਲੰਡਰ ਕਰਨੇ ਲਾਈਨਾਂ ਵਿੱਚ ਲੱਗ ਕੇ ਲੱਗ ਸਿਲੰਡਰ ਬੁੱਕ ਕਰਾਣੇ, ਹੁਣ ਥੋੜਾ ਇਜੀ ਹੋਇਆ ਤੇ ਹੁਣ ਇਹ ਪੰਗਾ ਪੈ ਗਿਆ ਹੁਣ ਸਾਰਾ।
ਮੇਰੇ ਨਾਲ ਪਿਛਲੀ ਤੋਂ ਪਿਛਲੀ ਵਾਰ ਮੰਮੀ ਦੇ ਨਾਂ 'ਤੇ ਸੀ-ਕੋਪੀ ਸੀਗੀ, ਤੇ ਮੈਂ ਭਰਵਾਉਣ ਲਈ ਲਾਈਨ ਖੜਾ ਰਿਹਾ।
ਅੱਛਾ ਜੀ।
ਉਹ ਜਾ ਕੇ ਪਤਾ ਲੱਗਿਆ ਕਿ ਉਹ ਕੋਟ ਕਾਰਡ ਕਰਣ ਨਾ ਪਊ ਗਾ।
ਹਾਂਜੀ ਹਾਂਜੀ।
ਉਹ ਕੋਡ ਕਾਰਟ ਕੱਢ ਕੇ ਤੇ ਫੇਰ ਅਸੀਂ ਉੱਥੇ ਮੈਂ ਫੇਰ ਲਾਈਨ ਲੱਗਿਆ ਤੇ- ਅੱਛਾ ਉਥੇ ਪੱਤਾ ਲੱਗਿਆ ਕੇ ਮੰਮੀ ਦੇ ਨਾਮ ਤੇ ਕੇਸ-ਕੇ ਵਾਈਸੀ ਨਹੀਂ ਹੋਈ
ਹੂੰ, ਕੇਵਾਈਸੀ ਹੋਣੀ ਚਾਹੀਦੀ ਇਹੀ ਪੰਗਾ ਰਹਿੰਦਾ ਸੀ ਕਿ ਵਾਈ ਸੀ ਦਾ ਵੀ। ਕੇ ਵਾਈ ਸੀ ਜ਼ਰੂਰੀ ਐ। ਹੂੰ
ਫੇਰ ਘਰੇ ਗਿਆ ਫਿਰ ਮੰਮੀ ਨੂੰ ਲੈ ਕੇ ਆਇਆ। ਫੇਰ ਇੱਕ ਦਿਨ ਹੋਰ ਉੱਥੇ ਖੜਾ ਰਿਹਾ ਲੈਣ ਤੋ।
ਹਾਂਜੀ ਹਾਂਜੀ ਕਾਫ਼ੀ ਟਾਈਮ ਲੱਗ ਜਾਂਦਾ ਬੜਾ ਖੱਜਲ-ਖੁਆਰ ਬੋਤ ਕਰਦੇ ਐ। ਹੂੰ
ਸਿਲੰਡਰ ਲੈਣ ਵਾਸਤੇ, ਛੇ ਯਾ ਸੱਤ ਦਿਨ ਖ਼ਰਾਬ ਕੀਤੇ ਸੀ ਮੈ।
ਹੂੰ, ਹਾਂ ਫੇਰ ਹੂੰ ਸੁੱਖ ਤੇ ਹੈ ਗਾ ਪਰ, ਜਦੋਂ ਇਦਾਂ ਦਾ ਹੋ ਜਾਂਦਾ ਹੈ। ਤੇ ਹਾਂ ਜੀ, ਬੜਾ ਦੁੱਖ ਲੱਗਦਾ ਜਦੋਂ ਐਦਾਂ ਖੜ੍ਹੇ ਹੋ ਕੇ ਟਾਈਮ ਵੇਸਟ ਕਰਕੇ ਆ ਜੀਏ। ਨਾ ਬੁਕ ਵਗੈਰਾ ਹੋਵੇ ਜਾਂ ਕੁਛ ਇੱਦਾਂ ਬੜਾ ਮਨ ਖ਼ਰਾਬ ਹੁੰਦਾ ਉਦੋਂ ਫਿਰ ਜਾਂ ਕੋਈ ਨਾ ਕੋਈ ਜਾਣ ਕੇ ਕੋਈ ਨਾ ਕੋਈ ਪਾ ਦੇਣਗੇ ਤਾਂ ਅਸੀਂ ਕਿਸੇ ਵੇਲੇ ਭੁੱਲ ਜਾਈਦਾ ਫੋਨ ਨੀ ਲੈ ਕੇ ਜਾਂਦੇ ਅਸੀਂ ਆਪਣਾ। ਓ-ਟੀ-ਪੀ ਦੇਖਣਾ ਹੁੰਦਾ ਫੋਨ ਚ ਫੇਰ ਅੱਗੋ ਕਿਹਗੇ ਕਿਹ ਨਹੀਂ ਬਾਦ ਚੋਂ ਆਈਏ ਹੁਣ ਤੁਸੀਂ। ਨੈਕਸਟ ਦੀ ਵਾਰੀ ਆਣ ਲੈਂਣ ਦੋ ਹੁਣ ਅਗਲੀ ਵਾਰੀ ਆਈਏ ਹੁਣ ਤੁਸੀਂ ਅਗਲੇ ਦਿਨ ਆਈਓ, ਏਦਾਂ ਕਰਨ ਲਈ ਫਿਰ।
ਹਾਂਜੀ ਹਾਂਜੀ।
ਹੂੰ ਬੜਾ
ਉਹ ਸਿਲੰਡਰ ਤਾਂ ਮਿਲ ਰਹੇ ਆ ਮਗਰ ਪਹਿਲਾਂ ਤੇਰੇ ਪ੍ਰੋਬਲਮ ਤਾਂ ਨੀ ਹੈਗੀ ਸਿਲੰਡਰ ਤੇ ਮਿਲ ਜਾਂਦੇ ਐ।
ਹਾਂਜੀ ਹਾਂਜੀ। ਹੂੰ ਸਾਡੇ ਤੇ ਇੱਥੇ ਮਿਲਦੇ ਤੇ ਹਾਂਜੀ ਸਾਡੇ ਮਿਲਦੇ ਤੇ ਹੈਗੇ ਆ ਪਰ ਬਲੈਕ ਚ। ਹਾਂਜੀ।
ਮੇਨ ਗੱਲ ਹੈਗੀ ਸਿਲੰਡਰ ਬੰਦ ਕਰਨੇ ਇਸ ਕਰਕੇ ਕਰ ਰਹੇ ਐ ਸਭ ਕੁਛ।
ਹਾਂਜੀ ਇਹ ਤਾਂ ਹੈ ਹੀ ਐ, ਹੂੰ ਚਲੋ ਠੀਕ ਐ ਜੀ ਜ਼ਰੂਰੀ ਚੀਜ਼ ਆ ਚਾਹੀਦੀ ਵੀ ਹੈਗੀ ਸਰਦਾ ਵੀ ਹੈ ਨੀ ਏ ਤੋਂ ਬਗੈਰ ਕੀ ਕਰ ਸਕਦੇ ਹਨਾ। ਹਾਂਜੀ ਨਹੀਂ ਬਿਲਕੁਲ ਨੀ ਸਰ ਸਕਦਾ ਸਿਲੰਡਰ ਦੇ ਬਗੈਰ ਤਾ।
ਓ ਲਾਈਟ ਬਿਨਾ ਸਰਜੁਗਾ ਮਗਰ
ਹਾਂ। ਸਿਲੰਡਰ ਬਗੈਰ ਨਹੀਂ ਸਰਦਾ ਹਾਂਜੀ, ਸਿਲੰਡਰ ਤੇ ਬਹੁਤ ਜ਼ਰੂਰੀ ਹੈ ਸਿਲੰਡਰ ਤੇ ਚਾਹੀਦਾ -ਚਾਹੀਦਾ।
ਸਿਲੰਡਰ ਤੇ ਹੁਣ ਤੋ ਮੌਸਮ ਜ ਹੁਣ ਸਾਡੇ ਜਿਹੜਾ ਮੌਸਮ ਹੈਗਾ ਨਾ ਸਾਵਣ ਦਾ ਮੌਸਮ ਹੈਗਾ ਤੇ ਇੱਥੇ ਨਾ ਸਵੇਰੇ ਸ਼ਾਮੀ ਨੂੰ ਦੁਪਹਿਰੇ ਬਾਰਿਸ਼ ਹੀ ਬਾਰਿਸ਼ ਹੁੰਦੀ ਐ।
ਅੱਛਾ
ਇਸ ਕਰਕੇ ਨਾ, ਸਿਲੰਡਰ ਕੰਮ ਦੂਗਾ ਜੇ।
ਹਾਂਜੀ ਹਾਂਜੀ ਹਾਂ ਸਿਲੰਡਰ ਤੇ ਚਲੋ ਬੰਦਾ ਅੰਦਰ- ਬਾਹਰ ਰੱਖ ਕੇ ਕਿਚਨ ਚ ਵਗੈਰਾ ਜਲਾ ਲੈਂਦਾ। ਚੁੱਲੇ ਵੀ ਔਖਾ ਹੋ ਜਾਂਦਾ ਓਪਨ ਵਿਹੜਾ ਵੀ ਹੋਵੇ ਤੇ